ਹੈਲੋ
ਹਾਂਜੀ ਸਾਸਰੀਕਾਲ ਸਸਰੀ ਕਾਲ ਭੈਣ ਜੀ। ਹਾਂਜੀ ਹਾਂਜੀ ਵਧੀਆ ਤੁਸੀਂ- ਸੁਣਾਓ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਮੈਨੂੰ।
ਬਸ ਫ੍ਰੀ ਸੀ ਮੈਂ ਕਿਹਾ ਤਾਨੂੰ ਫੋਨ ਕਰਾ। ਤੁਆਡਾ ਫੋਨ ਆਇਆ ਸੀ ਮੈਨੂੰ ਦੋ ਵਾਰੀ ਮੈਂ ਬਿਜੀ ਸੀ ਥੋੜਾ ਅਟੈਂਡ ਨੀ ਕਰ ਪਾਈ ਹੈਨਾ
ਅੱਛਾ ਅੱਛਾ। ਹੋਰ ਘਰ ਸਭ
ਹਾਂਜੀ -ਹਾਂਜੀ ਹਾਂਜੀ। ਘਰ ਸਬ ਠੀਕ-
ਹੋਰ ਕੀ ਕਰ ਰਏ ਸੀ। ਅੱਜ ਕਲ ਫੇਰ-
ਬਸ ਕਰਨਾ ਘਰ ਵਿ
ਜੀ ਤੁਹਾਡੀ ਆਵਾਜ਼ ਬੜੀ ਦੂਰ ਤੋਂ ਆ ਰਈ ਏ। ਕਿੱਧਰ ਐਗੇ ਓ।
ਮੈਂ ਤਾਂ ਘਰ ਈ ਬੈਠੇ ਰਈਦਾ। ਅਸੀ ਕਿੱਥੇ ਜਾਣਾ ਦੱਸੋ?
ਹਾਂਜੀ ਅੱਛਾ -ਅੱਛਾ। ਹੋਰ ਫੇਰ ਤੁਸੀਂ ਆ ਓਨਲਾਈਨ ਕੰਮ ਨੀ ਕਰਦੇ ਪਏ ਸੂਟਸ ਵਗੈਰਾ ਦਾ
ਨਹੀਂ ਓਨਲਾਈਨ ਮੈਂ ਸੂਟ ਵਗੈਰਾ ਦਾ ਨਹੀਂ ਹੁਣ ਨਾ ਮੈਂ ਕੋਸਮੈਟਿਕ ਦਾ ਕੱਣੀ ਆ
ਅੱਛਾ ਅੱਛਾ ਠੀਕ ਹੈ
ਜਿਵੇਂ ਸਕਿੰਨ ਰਿਲੇਟਿਡ ਹੋ ਗਿਆ ਕੰਮ
ਅੱਛਾ ਅੱਛਾ ਸਕਿਨ ਕੇਅਰ ਦੇ ਹੋ ਗਏ ਪ੍ਰੋਡਕਟ ਵ ਗੈਰਾ
ਸਕਿਨ ਕੇਅਰ ਹਾਂਜੀ ਜਿਵੇਂ ਅ ਫੁੱਟ ਜਿਵੇਂ ਅੱਡੀਆਂ ਓਡੀਆਂ ਫੱਟੀਆਂ ਹੁੰਦੀਆਂ ਕਈਆਂ ਦੀ
ਹਾਂਜੀ ਹਾਂਜੀ
ਹੈਨਾ ਮਤਲਬ ਬੋਡੀ ਕੇਅਰ ਦੇ ਰਿਲੇਟਿਡ ਹਾਂਜੀ ਨਾਲ ਅਗਰ ਅਗਰ ਮੈਂ ਸਮਾਨ ਹਾਂਜੀ ਕਰਿਓ ਟਰਾਈ ਕਰਤਾ ਦੀ ਤੁਸੀਂ ਸਮਾਨ ਕੋਈ
ਹਾਂਜੀ ਹਾਂਜੀ ਜ਼ਰੂਰ ਤੁਸੀਂ ਮੈਨੂੰ ਸ਼ੇਅਰ ਕਰਨਾ ਕਿਹੜੇ ਕਿੜੇ ਪ੍ਰੋਡਕਟ ਵਗੈਰਾ ਹੈਗੇ ਤੇ ਤੁਹਾਡੇ ਕੋਲੋਂ ਹੋਣੀ ਹੈ ਸਨਸ੍ਰਰੀਨ ਵਗੈਰਾ ਵੀ ਹੋਣੀ ਹੈ
ਹਾਂਜੀ ਬਹੁਤ ਅੱਛੀ ਸਨਸ੍ਰੀਨ ਮੇਰੀ ਬਹੁਤ ਬਹੁਤ ਜ਼ਿਆਦਾ ਮੇਰੀ ਸੇਲ ਹੁੰਦੀਨਸ੍ਰਨ ਨਾ ਮੇਰੀ
ਅੱਛਾ ਅੱਛਾ ਚਲੋ ਕੋਈ ਨੀ ਤੁਸੀਂ ਮੈਨੂੰ ਨਾ ਵਟਸਐਪ 'ਤੇ ਭੇਜਨਾ ਫਿਰ ਮੈਂ ਤੁਹਾਨੂੰ ਔਡਰ ਦਵਾਂਗੀ
ਹਾਂਜੀ ਮੈਂ ਨਾ ਗਰੁੱਪ ਜ਼ਰੂਰ ਮੈਂ ਨਾ ਮੈਂ ਨਾ ਗਰੁੱਪ ਬਣਾਇਆ ਨਾ ਤੁਸੀ ਅਤੇ ਮੈਨ ਆਪਣਾ ਨੰਬਰ ਸ਼ੇਅਰ ਕਰਨਾ ਤੇ ਹਾਏ ਲਿਖ ਕੇ ਭੇਜਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲੱਗੀ
ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈੀ
ਇੱਕ
ਹੋਰ ਸਭ ਵਧੀਆ ਹਾਂਜੀ ਜ ਹਾਂਜੀ ਬੱਚੇ ਸਭ ਠੀਕ ਠਾਕ ਇਹ ਛੁੱਟੀ ਛੁਟੀਆਂ ਪਈਆਂ ਦੀਆਂ ਪਰ ਲੱਗੇ ਦੇ ਆ ਖੇਡਣ ਮਸਤੀ ਮਾਰਨ ਨਹੀਂ ਨਹੀਂ ਬਣਾਵਾਂਗੇ ਉਹਨੂੰ ਸਲਾਹ ਬਣਾਉਂਦੇ ਵੀ ਸੀਗੇ ਬਹੁਤ ਟਾਈਮ ਹੋਗ ਗਿਆ ਵ ਆਏ ਨੀ ਤੁਹਾਡੇ ਵੱਲ ਮੈਂ ਕਿਹਾ ਚਲੋ ਬਣਾਦੇ ਹ ਸਲਾਹ ਕੀ ਬਣਾਦੀ ਪਿਆ ਸਲਾਹ ਹਾਂ ਨੀ ਇੱਧਰ ਹੀ ਆਵਾਂਗੇ ਹੁਣ ਅਸੀਂ ਹੋਰ ਤੁਸੀਂ ਨੀ ਲਾਣਾ ਚੱਕਰ ਬੜਾ ਹੀ ਟਾਈਮ ਹੋ ਗਿਆ ਤੁਸੀ ਤਾਂ ਆਏ ਨੀ ਇੱਧਰ
ਬਸ ਕੀ ਦੱਸਣ ਬਦੀਦੀ ਮੇਰਾ ਤਾਂ ਟਾਈਮ ਹੀ ਨੀ ਲੱਗਦਾ ਘਰੋਂ ਨਿਕਲਣ ਦਾ
ਅੱਛਾ ਅੱਛਾ ਹਾਂਜੀ ਇਹ ਤਾਂ ਹੈ ਹੀ ਹੈ ਕੰਮ ਨਾਲ ਹੀ ਹੋਵੇ
ਹਾਂਜੀ ਫੇਿਰ ਕੋਲ ਸ਼ਿਫਟ ਲਾਈ ਦੀ ਨਾ ਹਾਂਜੀ।
ਸ਼ਿਫ
ਆਹ। ਮੈਂ ਐਕਚੁਲੀ ਉੱਥੇ ਜਾਂਦੀ ਹਾਂ ਮੈਂ ਨਰਸ ਮਤਲਬ ਮੈਂ ਨਰਸਰੀ ਤੋਂ ਥੋੜਾ ਕੋਰਸ ਕਰਦੀ ਸੀ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਸਕਿਨ ਕੇਅਰ ਦੇ ਰਿਲੇਟਿਡ ਕਰਦੀ। ਵੀ ਕੋੋਸ ਤੇ ਸਕਨ ਦੇ ਰਿਲੇਟਿ ਮੈਂ ਸਟੱਡੀ ਕਰ ਰ ਹਾਂ ਹਾਂਜੀ ਉਹੀ-' ਫਿਰਟੀਛੀ ਤੁਹਾਨੂੰ ਪਤਾ ਟਾਈਮ ਮੰਗਦੀ। ਫੁਲ ਨੋਲੇਜ ਚਾਹੀਦੀ ਹੋ ਸਕੀਨ ਕਿੰਨੀ ਤੁਹਾਨੂੰ ਪਤਾ ਸ ਿ ਚੀਜ਼ ਹੈ ਸਾਡੀ
ਨਹੀਂ ਨਹੀਂ ਉਹ ਤੁਹਾਡੀ ਗੱਲ ਸਹੀ ਹੈ ਸਕੀਮ ਦੀ ਗੱਲ ਤੇ ਫ ਪੂਰੀ ਪ੍ਰੋਪਰ ਨੋਲੇਜ ਹੋਣੀ ਚਾਹੀਦੀ।
ਬਿਲਕੁਲ ਬਿਲਕੁਲ ਸਹੀ ਗੱਲ ਹੁਣ ਅਗਰ ਮੈਂ ਤੁਹਾਨੂੰ ਕਹਿ ਰਹੀ ਨਾ ਮੇਰੇ ਕੋਲ ਮਤਲਬ ਮੈਂ ਬ ਬ ਬ ਬ ਬ।
ਓ ਡਰਮਾਟੋਲੋਜਿਸਟ। ਪੂਰਾ। ਹੁਣ ਹੈ ਨਾ ਕਲੀਨਿਕਲੀ ਪ੍ਰੋਵਨ ਡਰਮਟੋਲੋਜਟ ਹੈ ਨਾ ਹਾਂ ਚਲੋ ਵਧੀਆ ਕੋਈ ਨਹੀਂ ਮੈਂ ਟਰਾਈ ਕਰਾਂਗੀ ਮੈਨੂੰ ਚਾਹੀਦੇ ਸੀ ਦੇਖ ਦਿਉ ਪ੍ਰੋਡਕਟ ਹਾਂ ਹਾਂਜੀ ਹਾਂਜੀ। ਇਹਵੇੈਂ ਲੈਣਾ ਸੀਗਾ ਮੈਂ ਕਿਹਾ ਚਲੋ ਕੋਈ ਨੀ ਮੈਂ ਤੁਹਾਨੂੰ ਦੱਸਾਂਗੀ।
ਮ ਤੁਸੀਂ ਟਰਾਲ ਕਰਨਾ ਐਸ ਕੋਈ ਗੱਲ ਨਹੀਂ ਤੁਸੀਂ ਪਹਿ ਛੋਟੇ ਟਲ ਪੈਕ ਤੋਂ ਸਟਾਰਟ ਕਰਨਾ ਸਾਡੇ ਕੋਲ ਟਰਾਇਲ ਪੈਕ ਵੀ ਹੈ। ਫਿਰ ਥ੍ਰਰੀ ਮੰਥ ਦਾ ਸਬਜੈਕਟ ਕੋਰਸ ਆਉਂਦਾ ਹੈ। ਹ। ਦੇਖੋ ਟਰਾਾਇਲ ਪੈਕ ਟਵੈਂਟੀ ਵਨ ਡੇਜ਼ ਜਾਵੇ। ਉਹਦੇ ਸਾਨੂੰ ਰਿਜ਼ਲਟ ਦੇਖਣ ਸ਼ੁਰੂ ਹੋ ਜਾਣਗੇ।
ਅੱਛਾ ਠੀਕ ਹੈ ਫੇਰ
ਕਿਉਂਕਿ ਦੇਖੋ ਸਾਇੰਸ ਹਾਂ ਦੇਖੋ ਸਾਇੰਸ ਵਿੱਚ ਪੈਂਣਜੀ ਤੁਸੀ ਕੋਈ ਵੀ ਅਗਰ ਤੁਸੀਂ‌ ਕਮ‌ ਕਰਦੇ ਹੋ ਤੁਹਾਨੂੰ ਅਟਲੀਸਟ ਟਵਨਟੀ ਵਨ ਡੇਸ ਤਹਾਨੂੰ ਰੈਗੂਲਰ ਕਰਦੇ ਹੋ ਤਾਂ ਤੁਹਾਨੂੰ ਉਸ ਸਟਰੀਮ‌ ਦੀ ਆਦਤ ਪੈਦੀ ਹੈ-ਠੀਕ ਏ।
ਕੋਈ ਵੀ ਕੰਮ ਏ। ਟਵੰਟੀ ਵਨ ਡੇਜ਼ਨ ਕਰੋ ਤੇ ਫਰਕ ਤਾਂ ਹੀ ਨਜ਼ਰ ਆਂਦਾ ਕੋਈ ਵੀ ਕੰਮ ਅੱਛਾ ਹੈ ਉਹ
ਬਿਲਕੁਲ-ਬਿਲਕੁਲ-ਬਿਲਕੁਲ ਸਗੋਂ ਹਾਂਜੀ ਬਸ ਵਧੀਆ ਤੁਸੀਂ ਦੱਸੋ? ਤੁਸੀਂ ਕੀ ਕਰਦੇ ਹੋ ਅੱਜ ਕੱਲ?
ਬਸ ਹੁਨ ਅਸੀਂ ਮੈਂ ਤਾਂ ਬਸ ਅਜੇ ਮੈਂ ਸੂਟਸ ਵਗੈਰਾ ਦੇਈ ਕਰਦੀ ਹਾਂ-
ਅੱਛਾ ਤੁਸੀਂ ਅੱਛਾ-ਅੱਛਾ ਮੈਂ ਸਟਾਰਟਿੰਗ ਵਿੱਚ ਕੀਤਾ ਸੀ ਸੂਟ ਦਾ ਬਟ ਮੈਨੂੰ ਬਟ ਮੈਨੂੰ ਪਤਾ ਪਤਾ ਨੀ ਕੋਈ ਇੰਨਾ ਪ੍ਰੋਫਿਟ ਲੱਗਿਆ ਨ ਉਹਦੇ ਵਿੱਚ
ਹਾਂ ਨਹੀਂ ਚਲੋ ਪ੍ਰੋਫਿਟ ਤਾਂ ਹੈ ਹੈ ਹੀ ਉਹ ਤਾਂ ਚਲਂ ਪ ਪ੍ਰੋਫਿਟ ਵੈਸੇ ਅੱਜ ਕੱਲ ਜਿੰਨਾ ਟਰੈਂਡ ਹੈਗਾ ਸ਼ੋਰਟ ਕੁੁਰਤੀ ਵਗੈਰਾ ਜੋ ਚੀਜ਼ਾਂ ਜ਼ਿਆਦਾ ਰੇਗੂਲਰ ਚ ਪਾਉਂਦੀਆਂ ਕੁੜੀਆਂ ਟਰੈਂਡ ਵਗੈਰਾ ਉਹੀ ਲਿਆਂਦੇ ਫਰਸ਼ੀ ਸਲਵਾਰ ਦਾ ਇੰਨਾ ਹੈਗਾ ਅੱਜ ਕੱਲ੍ਹ ਕੋਟ ਸੈਟ ਹੋ ਗਏ ਜਾਂ ਜਿੱਦਾਂ ਸ਼ੋਟ ਕੁਰਤਾ ਜ਼ ਹੋ ਗਈ ਕੋਟਨ ਦੀਆਂ
ਹਾਂਜੀ-ਹਾਂਜੀ ਅਗਰ ਮੈਂ ਖੁਦ ਵੀ ਹੈਗੀ ਨਾ ਉਹਦੀ ਜਗ੍ਹਾ ਤੇ ਮਤਲਬ ਕਸਟਮਰ ਦੀ ਜਗਾ੍ ਤੇ ਮੈਂ ਵੀ ਇਹ ਸੋਚ ਮੈਂ ਵੀ ਮਤਲਬ ਸੋਚ- ਸੋਚਾਂਗੀ ਕਿ ਮੈਂ ਨਾ ਮਤਲਬ ਖੁਦ ਜਾ ਕੇ ਲਵਾਂ ਕੱਪੜਾ ਦੇਖਭਾਲ
ਹਾਂ ਨੀ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਏ। ਬਟ ਨੋ ਡਾਊਟ ਤੁਸੀਂ ਅਗਰ ਤੁ ਫ ਟਰਾਈ ਕਰਨਾ ਤੇ ਕੋਈ ਵਧੀਆ ਆਉਂਦੇ ਪ੍ਰੋਡਕਟ ਕੀ ਅਸੀਂ ਤਾਂ ਦੇਖੋ ਮੰਗਾਦੇ ਰਹਿੰਦੇ ਹਾਂ ਜੇ ਤੁਸੀਂ ਟਰੱਸਟ ਵਰਦੀ ਬੰਦੇ ਨਾਲ ਕੰਮ ਕਰਦੇ ਹੋ ਤੇ ਤੁਹਾਡਾ ਕੰਮ ਆਪ ਵੇ ਅੱਛਾ ਹੁੰਦਾ ਓਨਲਾਈਨ ਹੈਗੇ ਆ ਕਈ ਲੋਕ ਗਲਤ ਕੲਈਦੇਖੋ ਹੁਣ ਸ਼ਹੀਦ ਅਗਰ ਪਤਾ ਕੋਈ ਫੇਸ ਵਗੈਰਾ ਜਿੱਥੋਂ ਅਸੀਂ ਲੈਂਦੇ ਹਾਂ ਕੋਈ ਟਰੱਸਟੀ ਹੈਗਾ ਉੱਥੋਂ ਅਸੀਂ ਲੈਂਦੇ ਹਾਂ। ਪ੍ਰੋਡਕਟ ਮਤਲਬ ਡਾਉਟ ਹੁਣ ਕਰਦੀ ਆ ਕੰਮ ਜਿਹਦੇ ਚ ਪ੍ਰੋਫਿਟ ਵੀ ਹੈ ਸੇਲ ਵੀ ਮੈਂ ਤੁਹਾਨੂੰ ਦੱਸਾਂਗੀ ਕੋਈ ਨੀ ਤੁਸੀਂ ਅਗਰ ਕੋਈ ਔਡਰ ਕਰਨਾ ਮੈਂ ਤੁਹਾਡੇ ਨਾਲ ਸ਼ੇਅਰਸ ਕਰਾਂਗੀ ਸਾਰੇ ਤੁਹਾਡੇ ਨਾਲ ਪੀ
ਅੱਛਾ ਤੁਹਾਡੇ ਕੋਲ ਫੈਂਸੀ ਵੀ ਨੇ ਜਿਵੇਂ ਪਾਰਟੀ ਵੀ ਅਜ ਹੁਣ ਸਾਡੇ ਮੈਰਿ ਆਹੀ ਅੱਗੇ ਤੇ ਮੈਂ ਥੋੜੇ ਜਿਵੇਂ ਹਲਦੀ ਵਗੈਰਾ ਸੰਗੀਤ ਤੇ ਇਹੋ ਜਿਹੇ ਚਾਹੀਦੇ ਨੇ
ਹਲਦੀ ਸੰਗੀਤ ਲਈ ਤਾਂ ਚਲੋ ਅੱਜ ਉਹ ਤਾਂ ਥੋੜੇ ਨੋਰਮਲ ਹੁੰਦੇ ਚੱਲ ਜਾਣਗੇ ਉਹ ਤਾਂ ਤੁਹਾਨੂੰ ਮਿਲ ਜਾਂਗੇ ਬਟ ਜਿੱਦਾਂ ਮੇਨ ਫੰਕਸ਼ਨ ਲਈ ਅਗਰ ਲੈ ਲੈ ਉਹ ਹਜੇ ਅਸੀਂ ਸਟਾਰਟ ਨਹੀਂ ਕੀਤਾ ਕਿਉਂਕਿ ਦੇਖੋ ਹੁਣ ਗੱਲ ਰ ਮਹੀਨੇ ਆ ਫਿਰ ਓ ਅੱਜ ਕੱਲ ਤੁਹ ਇੰਨੀ ਗਰਮੀ ਚ ਕੁੱਛ ਨੀ ਪੈਂਦਾ ਕੋਟਨ ਦੇ ਹੀ। ਵੈਸੇ ਜ਼ਿਆਦਾਤਰ ਚੱਲਦੇ ਪਿਆ ਕੋਟ
ਨਹੀਂ -ਨਹੀਂ ਟਾਈਮ ਤਾਂ ਹੈ। ਹਾਂ ਨਹੀਂ ਟਾਈਮ ਤਾਂ ਹੈ। ਹਲੇ ਮੈਰਿਜ ਨੂੰ ਬਟ ਮੈਨੂੰ ਐਵੇਂ ਕਿੇੋ ਥੋੜੇ- ਥੋੜ੍ਹੇ ਕਰਕੇ ਸ਼ੋਪਿੰਗਟਾਰਟ ਕਰਦੇ ਫ ਉਹਦੇ ਕੋਲ ਇੱਕੋਦਮ ਇਕੱਠਾ ਨੀ ਹੁੰਦਾ ਬੱਚਿਆਂ ਦੇ ਵੀ ਲੈਣੇ ਆਪਣੇ ਵੀ ਲੈਣੇ ਫਿਰ ਸੌ ਖਰਚ ਅਛੇ ਹੁੰਦੇ ਨੇ ਫੁੱਟਵੀਅਰਸ ਵੀ ਨਾਲ ਤੇ ਤੁਹਾਨੂੰਤਾ ਲੇਡੀਜ਼ ਦਾ ਬੜਾ ਹੁੰਦਾ ਪਰਸ ਵੀ ਨਾ ਮੈਂ
ਹਾਂਜੀ ਇਹ ਤਾਂ ਗੱਲ ਤੁਹਾਡੀ ਠੀਕ ਹੈ। ਹਾਂਜੀ- ਹਾਂਜੀ ਇਹ ਕੋਈ ਨੀ ਸਟਾਰਟ ਕਰਾਂਗੇ ਤੁਹਾਡਾ ਅਗਰ ਟਾਈਮ ਹੈਗਾ ਤੇ ਮੈਂ ਟਰਾਈ ਕਰਦਾ ਅਗਰ ਤੁਹਾਨੂੰ ਚਾਹੀਦੇ ਤੇ ਮੈਂ ਪਾਰਟੀ ਵੇਅਰ ਵੀ ਅਰੇਂਜ ਕਰ ਦਿੰਦੀ ਹਾਂ ਤੁਸੀਂ ਫੇਰ ਮੈਨੂੰ ਦੱਸ ਦੇਣਾ। ਮੈਂ ਤੁਹਾਡਾ ਪਿਕਸ ਸ਼ੇਅਰ ਕਰ ਦਾਂਗੀ ਜਿਹੜੀ ਤੁਹਾਨੂੰ ਅੱਛਾ ਲੱਗੇ
ਜੁਲਾਈ ਤੱਕ ਨੂੰ ਹੋਜੇ ਭਾਵੇਂ ਕਿਉਂਕਿ ਸਪਤੰਬਰ ਦਾ ਵਿਆਹ ਹੈ। ਨਾ ਸਪਤੰਬਰ ਲਾਸਟ ਦਾ ਤੇ ਤਾਂ ਤ ਮੈਨੂੰ ਅਰੇਂਜ ਹੋ ਜ ਜਾ ਜਾਇ ਹੋਰ ਬਾਕੀ ਤੁਸੀਂ ਹੋਰ ਕੋਟਨ ਵਗੈਰਾ 'ਚ ਕੀ ਵਰਾਇਟੀ ਆਈ ਦੀ ਅੱਜ ਕੱਲ
ਕੋਟਨ ਦੇ ਤਾਂ ਅੱਜ ਕੱਲ੍ਹ ਕਾਫੀ ਅੱਛੇ ਫਲੀਵਰਕ ' ਆਏ ਦੇ ਨੇ ਕਾਫੀ ਅੱਛੇ ਕੋਟ ਸੈਟ ਤੇ ਉਹ ਆਏ ਦੀ ਹੈ। ਕੈਮਰੀ ਕੋਟਨ ਆਈ ਦੀ ਏ ਹਾਂਜੀ। ਤੇ ਜਾਮਦਨੀ ਕੋਟ ਕਾਫੀ ਅੱਛੇ ਸੂਟਸ ਆਏ ਰਹੇ ਆ ਮਤਲਬ ਕਾਫੀ ਵਰਾਇਟੀ ਹੈਗੀ ਜ ਜੋ ਅੱਜ ਕੱਲ ਚੱਲ ਰਿਹਾ ਹੈ। ਮਤਲਬ ਟਰੈਂਡ ਜ ਤੇ ਮਤਲਬ ਕੋਈ ਉਹ ਨੀ ਹੈ। ਹਾਂ ਕੁੜੀਆਂ ਜਿੱਦਾਂ ਅੱਜ ਕੱਲ ਦੇ ਲਾਈਕ ਕਰਦੇ ਆ ਬਸ ਉਦਾਂ ਦੇ ਹੀ ਰੱਖੇ ਦੇ ਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਹਰ ਕੋਈ ਮਤਲਬ ਏਦਾਂ ਦੇ ਰੱਖੇ ਦੇ ਹੈ ਨੀ ਕਿ ਕੁੜੀਆਂ ਹੀ ਪਾਉਣ ਮਤਲਬ ਹਰ ਇੱਕ ਏਜ ਦਾ ਗਰੁੱਪ ਮਤਲਬ ਉਹ ਪਾ ਸਕਦਾ ਚਾਹੇ ਉਹ ਲੇਡੀਜ਼ ਵੱ ਡੀ ਦੀ ਕੋਈ ਸਕੂਲ ਦੀ ਕੋਈ ਸਕੂਲ ਕੋਾਲਜ ਗਰਲ ਹੋ ਗਈ ਟੀਚਰਸ ਹੋ ਗਈਆਂ ਕੋਈ ਵੀ ਮਤਲਬ ਨੂੰ ਪਾ ਸਕਦਾ
ਹਾਂਜੀ -ਹਾਂਜੀ ਨਹੀਂ- ਨਹੀਂ ਉਹ ਵੀ ਕੋਈ ਹਾਂਜੀ -ਹਾਂਜੀ ਉਹ ਵੀ ਮਿਲ ਜੇਗਾ ਤੁਹਾਨੂੰ ਕੋਈ ਗੱਲ ਨੀ ਮੈਂ ਅਰੇਂਜ ਕਰ ਦਾਂਗੀ ਅਗਰ ਤੁਹਾਨੂੰ 'ਚ ਹਾਂ ਨਹੀਂ -ਨਹੀਂ ਮੈਂ ਤੁਹਾਨੂੰ ਕਰਾਂਗੀ ਹੈਗੀ। ਉਹ ਵੀ ਹੈਗੀ ਆ ਆਪਓਸ਼ਨ ਉਹ ਵੀ ਬ ਅਗਰ ਕੋਈ ਕਹੇ ਤੇ ਫੇਰ ਉਹ ਅਸੀਂ ਰਹੇ ਕਿਉਂਕਿ ਕੁੜੀਆਂ ਅੱਜ ਕੱਲ੍ਹ ਕਰੋਪ ਵੈਲ ਜ਼ਿਆਦਾ ਲਾਈਕ ਕਰਦੀਆਂ ਨੇ
ਨਹੀਂ ਮੈਂ ਤਾਂ ਜਿਵੇਂ ਉੱਥੇ ਜਾਣਾ ਨਾ ਜ ਮੈਂ ਤਾਂ ਜਿਵੇ ਵਗੈਰਾ ਤੇ ਜਾ ਨਾ ਤੁਹਾਨੂੰ ਪਤਾ ਫੇਿਰ ਇੱਕ ਡਰੈਸ ਨੀ ਚਾਹੀਦੀ ਹੁੰਦੀ ਸਾਨੂੰ
ਨਹੀਂ ਨਹੀਂ ਇਹ ਤਾਂ ਗੱਲ ਨਹੀਂ ਸ਼ਰਟਸ ਹੈਗੀਆਂ ਕਾਫੀ ਅ ਡ ਕਾਫੀ ਰੱਖਿਆ ਦਾ ਵਰਾਇਟੀ ਹੈਗੀ ਬਹੁਤ ਹੀ ਜਿਆਦਾ ਤੁਹਾਨੂੰ ਉਹਦੇ ਚ ਡਰੈਸ
ਇੱਕ ਹਾਂ ਇੱਕ ਪੂਰੀ ਡਰੈਸ ਆਉਂਦੀ ਨਾ ਹਾਂ ਇੱਕ ਪੂਰੀ ਡਰੈਸ ਆ ਨਾ ਪੈਲੀ ਹਦੇ ਨੇ
ਹਾਂ ਡਰੈਸ ਵੀ ਹੈਗੀ ਹੈ ਬਹੁਤ ਅੱਛੀ ਹੈ ਅੱਜ ਕੱਲ ਰਨਲ ਤੁਹਾਨੂੰ ਮਿਲ ਜਾਗੀ ਬਹੁਤ ਅਛ ਟ ਜਿੰਨੀਆਂ ਵੀ ਉਹ ਵੀ ਮਤਲਬ ਰੱਖੀਆਂ ਮੈਂ ਜਿਦਾਂ ਦੀ ਕੋਈ ਡਿਮਾਂਡ ਕਰਦਾ ਹਰ ਚੀਜ਼ ਰੱਖੀ ਦੀ ਆ ਅਗਰ ਕੋਈ ਜਿੱਦਾਂ ਕਸਟਮਰ ਫਿਰ ਉਸਦੇ ਅਕੋਰਡਿੰਗ ਦਿਖਾ ਦੇਿੰਦੇ ਹਸੀ ਕੋਈ ਨੀ ਮੈਂ ਤੁਹਾਨੂੰ ਪਿਕਸ ਸ਼ੇਅਰ ਕਰਾਂਗੀ ਅੇਗਰ ਤੁਹਾਨੂੰ ਹੈਗੀ ਪਸੰਦ ਤਾਂ ਇਹ ਦੱਸ ਦੇਣਾ ਮੈਨੂੰ
ਕਰਨੀ ਸ਼ੋਪਿੰਗ ਚ ਕੁਛ ਕਲੈਕਸ਼ਨ ਮੈਨੂੰ ਵੈਸੇ ਵੀੁ ਫਿਸ ਰੋਜ਼ ਅਪ ਡਾਊਨ ਹੁੰਦਾ ਫ ਤੁਾਨੂੰ ਪਤਾ ਕੱਪੜੇ ਬੜੇ ਸੰ ਵੀ ਪਾ ਕੇ ਸਾਰੇ ਬੰਦਾ
ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਡੇਲੀ ਚਾਹੀਦੇ ਨੇ ਕੱਪੜੇ ਸਹੀ ਗੱਲ ਹੈ ਗਰਮੀ ਚ ਤਾਂ ਵੈਸੇ ਵੀ ਵੀ ਜਿਹੜਾ ਜੋ ਰ ਵਰਕ ਗ ਲੇਡੀਜ਼ ਨੂੰ ਤਾਂ ਵੈਸੇ ਵੀ ਚਾਹੀਦੇ ਆ ਰੋਜ਼ ਡੇਲੀ ਕੁਛ ਨਾ ਕੁਛ ਹੁਣ ਚਲੋ ਅਸੀਂ ਤਾਂ ਵੈਸੇ ਘਰ ਹੀ ਰਹਿੰਦੇ ਹਾਂ ਨਾਲੇ ਅੱਜ ਕੱਲ੍ਹ ਗਰਮੀ ਬਹੁਤ ਹੋ ਗਈ ਹੈ ਨਾ ਗਰਮੀ ਚ ਵੈਸੇ ਵੀ
ਕੋਈ ਕੱਪੜੇ ਨਹੀਂੀ ਪਾਇਆ ਜਾਂਦਾ ਬਿਲਕੁਲ ਸਹੀ ਗੱਲ ਹੈ ਬਸ ਨੋਰਮਲ ਅੱਜ ਕੱਲ੍ਹ ਕੋਰ ਸੈਟ
ਹਾਂ ਲੂਜ਼ ਲੂਸ ਚ ਨਹੀਂ ਨਹੀਂ ਲੂਜ ਲੂਜ ਚ ਵਧੀਆ ਰਹਿੰਦਾ ਬੰਦਾ
ਕਰ ਰਹੇ ਨਾ ਕਿ ਮੈਨੂੰ ਜੀਸ ਨਾਲ ਟੋਪ ਚਾਹੀਦੇ ਨੇ ਤੇ ਮੈਂ ਪਾ ਕੇ ਵੀ ਜਾਵਾਂਗੇ ਮੈਨੂੰ ਪਤਾ ਬਾਹਰ ਬਹੁਤ ਗਰਮੀ ਮੈਂ ਪ੍ਰੈਫਰ
ਹਾਂ ਨਹੀਂ ਸਹੀ ਗੱਲ ਹੈ ਤੁਹਾਡੀ ਜੀਨਸ ਵੀ ਨਹੀਂ ਪਾਈ ਜਾਂਦੀ ਇੰਨੀ ਗਰਮੀ ਚ ਬਿਲਕੁਲ ਨੀ ਪੈਂਦੀ ਪਰ ਨਹੀਂ ਤੁਹਾਨੂੰ ਮੈਂ ਬ ਦੱਸੂਗੀ ਜੀਨਸ ਵੀ ਕੋਟਨ ਬੇਸ ਚ ਆਈਆ ਨੇ ਉਹ ਵਧੀਆ ਉਹ ਪਾ ਸਕਦਾ ਤੁਸੀਂ ਬੜਾ ਅੱਛਾ ਉਹਦਾ ਫਲੇਅਰ ਮਿਲ ਜਾਏਗੀ ਤੁਹਾਨੂੰ ਮਿਲ ਜਾਏਗੀ ਬਹੁਤ ਅੱਛੀ ਤੁਹਾਨੂੰ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਪਿਕਸ ਤੁਸੀਂ ਦੇਖ ਲੈਣਾ ਜੇ ਤੁਹਾਨੂੰ ਅਗਰ ਲਾਈਕ ਹੈਗੇ ਤੇ
ਹਾਂਜੀ, ਚਲੋ। ਮੈਨੂੰ ਸ਼ੇਅਰ ਕਰਨਾ, ਫਿਰ ਤੁਸੀਂ। ਬਸ ਮੈਂ ਜਾਵਾਂ ਥੱਲੇ, ਰੋਟੀ ਬਣਾਵਾਂ। ਹਾਂਜੀ, ਚਲੋ। ਹਾਂਜੀ ਠੀਕ ਓਕੇ ਓਕੇ ਠੀਕ ਹੈ। ਸਤਿ ਸ੍ਰੀ ਅਕਾਲ।
ਸਤ ਸ਼੍ਰੀ ਅਕਾਲ ਜੀ।